ਹੈਲੋ ਸਤਿ ਸ੍ਰੀ ਅਕਾਲ ਜੀ ਹੋਰ? ਕਿਵੇਂ ਹੋ ਤੁਸੀਂ?
ਵਧੀਆ ਮੈਮ
ਅੱਛਾ ਜੀ ਚਲੋ ਵਧੀਆ ਗੱਲ ਹੈ ਤੁਹਾਡੇ ਘਰ ਪਰਿਵਾਰ ਦੇ ਮੈਂਬਰ ਕਿਵੇਂ ਨੇ ਜੀ ਅੱਛਾ ਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਵਧੀਆ ਨੇ ਜੀ ਸਾਰੇ
ਅੱਛਾ ਜੀ ਕੀ ਕਰਦੇ ਸੀ।
ਅਸੀਂ ਕੁਛ ਨੀ ਬਸ ਮੈਮ ਰੋਟੀ ਬਣਾਉਣ ਲੱਗ ਦੇ ਆ ਗੇ
ਅੱਛਾ।
ਹਾਂਜੀ। ਹਾਂ।
ਵਧੀਆ ਗੱਲ ਆ।
ਹਾਂਜੀ।
ਤੇ ਮੈਮ ਅੱਜ ਆਪਾਂ ਫਲਾਂ ਬਾਰੇ ਗੱਲ ਕਰ ਲਈਏ ਜੀ।
ਹਾਂਜੀ ਹਾਂਜੀ ਮੈਮ। ਜ਼ਰੂਰ ਜੀ।
ਹਾਂਜੀ ਤੁਹਾਨੂੰ ਪਤਾ ਹੀ ਹੋਣਾ ਵੀ ਫਲ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਨੇ
ਹਾਂਜੀ ਹਾਂਜੀ ਬਿਲਕੁਲ ਮੈਮ।
ਹਾਂਜੀ ਜਿਵੇਂ ਸੇਬ ਹੋ ਗਿਆ ਦੇਖੋ।
ਹਾਂਜੀ।
ਸੇਬ ਖਾਣ ਦੀ ਤਾਂ ਡਾਕਟਰ ਵੀ ਸਲਾਹ ਦਿੰਦੇ ਨੇ ਕਿ ਇੱਕ ਸੇਬ ਅਗ ਰੋਜ਼ਾਨਾ ਖਾਂਦੇ ਹਾਂ ਆਪਾਂ।
ਹਾਂਜੀ ਹਾਂਜੀ।
ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ।
ਹਾਂਜੀ ਮੈਮ ਬਿਲਕੁਲ ਜੀ ਬਿਲਕੁਲ।
ਹਾਂਜੀ ਜਿਵੇਂ ਪਪੀਤਾ ਹੋ ਗਿਆ ਦੇਖੋ
ਤੇ ਮੈਮ ਐਕਸਪਲੇਨ ਕਰੋ ਥੋੜ੍ਹਾ ਸੇਬ ਬਾਰੇ ਹੋਰ ਇਹ ਕਦੋਂ ਕਿਹੜੇ ਮਾਸ? ਵਿੱਚ ਮਿਲ ਦੇ ਨੇ ਤੇ ਕਿੱਥੇ ਇਹ ਉਗਾਏ ਜਾਂਦੇ ਨੇਗੇ।
ਤੇ ਮੈਡਮ ਉਗਾਏ ਜਾਂਦੇ ਨੇ ਮਤਲਬ ਮੇਰੇ ਖਿਆਲ ਚ ਕਸ਼ਮੀਰ ਦੇ ਵਿੱਚ ਜੀ
ਹਾਂਜੀ ਹਾਂ ਕਸ਼ਮੀਰੀ ਸੇਬ ਹੋ ਗਏ ਜਿੱਦਾਂ ਕਿ ਮਨੀ ਕਰਨ ਨੇ ਗੇ ਉਹ ਇੱਥੇ ਬਹੁਤ ਜਿਆਦਾ ਸੇ ਬ ਨੇ ਜਿਹੜੇ ਲੱਗੇ ਹੋਏ ਹੁੰਦੇ ਨੇ।
ਅੱਛਾ ਜੀ।
ਹਾਂ ਮੈਂ ਕਾਫੀ ਸਾਲ ਪਹਿਲਾਂ ਉੱਥੇ ਗਈ ਸੀਗੀ ਤੇ ਮੈਂ ਜਿਹੜੇ ਫਲਾਂ ਦੇ ਬੂਟੇ ਸੀ ਉਹ ਦੇਖੇ ਹੋਏ ਸੀਗੇ
ਅੱਛਾ ਜੀ।
ਹਾਂਜੀ ਹਾਂ ਉਹ ਤੁਸੀਂ ਲਾ ਲਓ ਵੀ ਸੇਬਾਂ ਨਾਲ ਸੀ ਜਿਹੜੇ ਭਰੇ ਪਏ ਸੀ ਫੁੱਲ
ਅੱਛਾ ਜੀ। ਕਸ਼ਮੀਰ ਦੇ ਵਿੱਚ ਤਾਂ ਮੈਡਮ ਨੇ ਸੁਣਿਆ ਹੈਗਾ। ਕਿ ਉੱਥੇ ਤਾਂ ਮਤਲਬ ਕਾਫ਼ੀ ਹੱਦ ਤੱਕ ਪੈਦਾਵਾਰ ਹੁੰਦੀ। ਇਹ ਦੀ
ਅੱਛਾ ਜੀ ਅੱਛਾ।
ਉੱਥੇ ਸੇਬ ਵੀ ਵਧੀਆ ਮਿਲਦੇ ਨੇ
ਹਾਂਜੀ ਹਾਂ।
ਹਾਂਜੀ ਕਸ਼ਮੀਰੀ ਸੇਬ ਦੇ ਨਾਮ ਨਾਲ ਮਸ਼ਹੂਰ ਨੇ ਮਤਲਬ ਜੇ ਆਪਾਂ ਕਿਤੇ ਜਾਂਦੇ ਵੀ ਆ। ਤੇ ਹੋਰ ਹਾਂਜੀ ਸ਼ਹਿਰ ਚ ਜਾਂਦੇ ਹਾਂ ਤਾਂ ਮਤਲਬ ਸੇਬ ਇਹ ਕਹਿ ਕੇ ਦਿੰਦੇ ਵੀ ਕਸ਼ਮੀਰੀ ਸੇਬ ਐ ਦੇਖੋ
ਹਾਂਜੀ-ਹਾਂਜੀ।
ਹਾਂਜੀ ਬਾਕੀ ਆਪਣੀ ਸਿਹਤ ਵਾਸਤੇ ਵੀ ਵਧੀਆ ਦੇਖੋ ਇਹ ਡਾਕ
ਹਾਂਜੀ ਹਾਂ ਜੇਕਰ ਆਪਣੇ ਵਿੱਚ ਖੂਨ ਦੀ ਘਾਟ ਹੈ ਨਾ ਤਾਂ ਵੀ ਡਾਕਟਰ ਨੇ ਜਿਹੜੇ ਆਪਾਂ ਨੂੰ ਸੇਵ ਖਾਣ ਦੀ ਸਲਾਹ ਦਿੰਦੇ ਨੇ। ਤੇ ਵੀ ਜਿਹਦੇ ਨਾਲ ਕਿ ਆਪਣੀ ਜਿਹੜੀ ਕਮੀ ਹੈ ਸਰੀਰ ਦੇ ਵਿੱਚ ਆਇਰਨ ਵਗੈਰਾ ਦੀ ਹੈਨਾ।
ਹਾਂਜੀ।
ਉਹ ਪੂਰੀ ਹੋ ਸਕੇ।
ਹਾਂਜੀ ਐਪਲ ਦਾ ਜੂਸ ਵੀ ਮਤਲਬ ਮਾਰਕੀਟ ਦੇ ਵਿੱਚ ਬਹੁਤ ਆ ਰਿਹਾ ਜੀ।
ਹਾਂਜੀ ਹਾਂ ਬਿਲਕੁਲ ਮੈਮ।
ਕਿਤੇ ਸ਼ੂਗਰ ਵੀ ਮੈਡਮ ਜਿਆਦਾ ਹੁੰਦੀ ਏ। ਅਗਰ ਕਿਸੇ ਦੀ ਸ਼ੂਗਰ ਘੱਟ ਟੀ ਹੋਵੇ ਤਾਂ ਸੇਬ ਉਹਦੇ ਵਾਸਤੇ ਜ਼ਿਆਦਾ ਫਾਇਦੇਮੰਦ ਹੈ।
ਅੱਛਾ ਜੀ ਅੱਛਾ, ਬਹੁਤ ਵਧੀਆ ਜੀ ਫਿਰ ਤਾਂ ਦਵਾਈ ਲੈਣ ਨਾਲੋਂ ਤਾਂ ਬਹੁਤ ਵਧੀਆ ਅੱਛਾ-ਅੱਛਾ ਜੀ ਅੱਛਾ।
ਤੇ ਆ ਗਏ ਜੇ ਪਪੀਤਾ।
ਹਾਂਜੀ-ਹਾਂਜੀ।
ਹਾਂਜੀ ਇਹ ਵੀ ਦੇਖੋ ਸਿਹਤ ਵਾਸਤੇ ਬਹੁਤ ਵਧੀਆ ਸ਼ੂਗਰ ਦੇ ਪੇਸ਼ੈਂਟ ਵਾਸਤੇ ਬਹੁਤ ਵਧੀਆ ਏ।
ਹਾਂਜੀ ਹਾਂ
ਅਰ ਖੂਨ ਨੂੰ ਪੂਰਾ ਕਰਦੇ
ਹਾਂਜੀ ਹਾਂ ਬਿਲਕੁਲ ਮੈਮ
ਜੀ ਜਿਵੇਂ ਹੁਣ ਇਹ ਚਾਹ ਹੋ ਗਏ ਫੇਸ ਵਾਸ਼ ਵਗੈਰਾ ਹੋ ਸਕਰੱਬ ਵਗੈਰਾ ਹੋ ਗਏ ਇਹਨਾਂ ਵਿੱਚ ਵੀ ਇਹਦਾ ਯੂਜ ਹੁੰਦਾ ਜੀ
ਹਾਂਜੀ ਹਾਂ ਪ ਪਾਇਆ ਦੇ ਕਹਿੰਦੇ ਨੇ ਹੈਗੇ ਜਿੱਦਾਂ ਕਿ ਫੇਸ ਵਾਸ਼ ਆਉਂਦੇ ਨੇ ਹੈਗੇ
ਵਿੱਚ ਵੀ ਇਹਦਾ ਤੱਤ ਪਾਏ ਜਾਂਦੇ ਨੇ ਹਾਂਜੀ।
ਹਾਂਜੀ ਹਾਂ ਕਹਿੰਦੇ ਨੇ ਵੀ ਜਿਹੜਾ ਪਪੀਤਾ ਹੈ ਉਹ ਉਹ ਬਹੁਤ ਜਿਆਦਾ ਗੁਣਾਕਾਰੀ ਹੈਗਾ।
ਜੀ ਹਾਂਜੀ।
ਅੱਛਾ।
ਤੇ ਮਤਲਬ ਜੇ ਪੇਟ ਚ ਕੀੜੇ ਵਗੈਰਾ ਹੋਣ ਜਿਵੇਂ ਬੱਚੇ ਦੇ ਉਹਦੇ ਵਾਸਤੇ ਵੀ ਵਧੀਆ। ਕਹਿੰਦੇ ਇਹ ਮਤਲਬ ਕੀੜੇ ਮਰ ਜਾਂਦੇ ਨੇ ਇਹਦੇ ਨਾਲ
ਅੱਛਾ ਜੀ ਅੱਛਾ ਚਲੋ ਫਿਰ ਤਾਂ ਹਾਂਜੀ ਹਾਂ।
ਇਹ ਵੀ ਸਿਹਤ ਵਾਸਤੇ ਬਹੁਤ ਵਧੀਆ ਮੈਮ।
ਅੱਛਾ ਜੀ ਅੱਛਾ। ਫੇਰ ਬਹੁਤ ਵਧੀਆ ਜੀ।
ਜਿਹਦਾ ਜੂਸ ਵਗੈਰਾ ਪੀਂਦੇ ਆ ਦੇਖੋ ਆਪਾਂ ਨੂੰ ਉਹ ਵੀ ਖ ਮੰਨਦ ਹੈ ਖੂਨ ਵਾਸਤੇ ਵੀ ਵਧੀਆ ਹੈ।
ਅੱਛਾ ਜੀ ਅੱਛਾ ਵਧੀਆ ਗੱਲ ਹੈ ਮ ਮ
ਹੋਰ ਤੁਸੀਂ ਦੱਸੋਗੇ ਜੀ ਕੁਛ?
ਹਾਂਜੀ ਹਾਂ ਮੈਮ ਜਿੱਦਾਂ ਆਪਾਂ ਕੇਲੇ ਦੀ ਗੱਲ ਕਰ ਲੈਂਦੇ ਆ ਗੇ। ਕੇਲਾ ਆ ਜਿਹੜਾ ਉਹ ਵੀ ਆਪਣੇ ਲਈ ਬਹੁਤ ਵਧੀਆ ਹੁੰਦਾ ਹੈ ਗਾ ਦੇਖੋ ਹੈ ਨਾ।
ਹਾਂਜੀ ਮੈਮ
ਕਿਉਂਕਿ ਕੇਲਾ ਜਿਹੜਾ ਹਰ ਮੌਸਮ ਦੇ ਵਿੱਚ ਹੀ ਮਿਲਦਾ ਆਪਾਂ ਨੂੰ ਦੇਖੋ ਸਰਦੀ ਲਾ ਲਓ। ਗਰਮੀ ਲਾ ਲਉ ਜਦੋਂ ਵੀ ਲਾ ਲੋ।
ਹਾਂਜੀ।
ਤਾਂ ਆਪਾਂ ਨੂੰ ਜਿਹੜਾ ਕੇਲਾ ਬਹੁਤ ਜਲਦੀ ਬਾਜ਼ਾਰ ਦੇ ਵਿੱਚੋਂ ਮਿਲਦਾ।
ਮਿਲ ਜਾਂਦਾ ਹੈਂਜੀ ਮ
ਇੱਕ ਤਾਂ ਇਹੀ ਹੈ ਮੈਂ ਮਮੀ ਦਾ ਬਨਾਣਾ ਸ਼ੇਕ ਜਿਹੜਾ ਉਹ ਬਣਾ ਕੇ, ਪੀਤਾ ਜਾਂਦਾ ਦੇਖੋ
ਹਾਂਜੀ।
ਜਿਹੜਾ ਆਪਣਾ ਬਜਨ ਵਧਾਉਣ ਦੇ ਵਿੱਚ, ਬਹੁਤ ਜ਼ਿਆਦਾ ਸਹਾਇਤਾ ਕਰਦਾ ਹੈਗਾ। ਕਿਉਂਕਿ, ਕਈ ਬੱਚੇ ਨੇ, ਜਿਹੜੇ ਕਮਜ਼ੋਰ ਹੁੰਦੇ ਨੇ ਹਨਾ
ਹਾਂਜੀ -ਹਾਂਜੀ।
ਸਰੀਰਕ ਦਿੱਖ
ਅ
ਕਲੀ ਹੁੰਦੀ ਹੈਗੀ, ਜੇ ਉਹ ਸ਼ੇਕ ਪੀਂਦੇ ਨੇ ਬਨਾਨੇ ਦਾ ਬਣਾ ਕੇ
ਹਾਂਜੀ, ਉਹਨਾਂ ਵਾਸਤੇ ਵਧ ਜੀ ਕਮਜ਼ੋਰ ਵਾਸਤੇ, ਹਾਂਜੀ ਬੱਚਾ ਕੇਲਾ ਵੀ ਮੈਮ ਬਹੁਤ ਸਭ ਤੋਂ, ਵਧੀਆ ਮਤਲਬ ਇਸਤੇਮਾਲ ਕੀਤਾ ਜਾਂਦੈ
ਹਾਂਜੀ- ਹਾਂ।
ਸਬਜ਼ੀ ਬਣਦੀ ਹੈ, ਕੱਚੇ ਕੇਲੇ ਦੀ।
ਹਾਂਜੀ-ਹਾਂਜੀ।
ਤੇ ਮਤਲਬ ਪਕੌੜੇ ਬਣਦੇ ਨੇ
ਅੱਛਾ ਜੀ, ਅੱਛਾ‌।
ਤੇ, ਬਾਕੀ ਮੈਡਮ ਇਹ ਜਿਹੜਾ ਕੇਲੇ ਦਾ ਦਰੱਖਤ ਹੈ, ਇਹ ਜਦੋਂ ਮਤਲਬ ਪੂਜਾ ਹੁੰਦੀ ਹੈ ਕੋਈ ਜਿਵੇਂ ਆਪਾਂ ਕਹਿ ਦਿੰਨੇ ਹਾਂ, ਕੋਈ ਘਰ ਦਾ ਮੁਹੂਰਤ ਕਰਦਾ ਹੈ, ਉਸ ਦਾ ਟਾਈਮ ਵੀ ਮਤਲਬ ਬਾਰ ਦੇ ਵਿੱਚ ਲਗਾਏ ਜਾਂਦੇ ਨੇ।
ਜੀ ਬਿਲਕੁਲ ਮੈਮ, ਇਹ ਸ਼ੁਭ ਕਾਰਜਾਂ ਦੇ ਵਿੱਚ ਚ ਯੂਜ ਹੁੰਦਾ ਹੈਗਾ।
ਹਾਂਜੀ-ਹਾਂਜੀ।
ਇਹ ਤਾਂ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਦੂਸਰਾ ਇਹ ਏ ਕੇ ਕੇਲੇ ਦਾ ਫਾਇਦਾ ਇਹ ਵੀ ਐ ਕਿ ਜਿੰਨਾ ਲੋਕਾਂ ਦਾ ਬੀਪੀ ਵੱਧਦਾ, ਉਹਨੂੰ ਇਹ ਕੰਟਰੋਲ ਬਹੁਤ ਕਰਦਾ ਕਹਿੰਦੇ ਵੀ।
ਅੱਛਾ ਜੀ।
ਹਾਂਜੀ- ਹਾਂ। ਕਿਉਂਕਿ 'ਮੈਂ'ਇਹ ਇੰਟਰਨੈਟ ਤੇ ਸਰਚ ਕੀਤਾ ਸੀ, ਬਹੁਤ ਟਾਈਮ ਪਹਿਲਾਂ
ਅੱਛਾ ਜੀ-ਅੱਛਾ
ਕਹਿੰਦੇ ਵੀ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਨੀ ਵਧੀਆ ਹੈ।
ਹਾਂ ਮਿੱਠਾ ਬਹੁਤ ਹੁੰਦਾ ਹਾਂਜੀ ਹਾਂ ਇਹ ਸ਼ੁਗਰ ਨੂੰ ਵਧਾ ਦਿੰਦਾ ਹੈਗਾ।
ਵਧਾ ਦਿੰਦਾ ਹਾਂਜੀ-ਹਾਂਜੀ ਹਾਂਜੀ ਇਹ ਵੀ ਮੈ ਫੇਸ ਤੇ ਵੀ ਮਤਲਬ ਯੂ ਕੀਤਾ ਜਾਂਦਾ ਕੇਲੇ ਦਾ-
ਅੱਛਾ ਜੀ ਅੱਛਾ।
ਜਿਹੜਾ ਮਤਲਬ ਕੇਲੇ ਦਾ ਸ਼ਛਿਲਕਾ ਹੁੰਦਾ ਉਹਦੇ ਅੰਦਰ ਗੁੱਦਾ ਲੱਗਿਆ ਹੋਇਆ ਹੁੰਦਾ।
ਹਾਂਜੀ-ਹਾਂਜੀ।
ਮਤਲ ਫੇਸ ਦੇ ਉੱਤੇ ਆਪਾਂ ਜੇ ਉਹਨੂੰ ਕਰਦੇ ਹਾਂ ਨਾ ਰੱਬ ਕਰਦੇ ਹਾਂ। ਤਾਂ ਜਿਹੜੀ ਆਪਣੀ ਕਿੰਨਾ ਟਾਈਟ ਹੁੰਦੀ ਹੈ। ਹਾਂਜੀ ਕੋਈ ਝੁਰੜੀਆਂ ਵਗ ਹਾਂਜੀ ਬਹੁਤ ਫਾਇਦੇਮੰਦ ਹੈ ਜੀ
ਅੱਛਾ ਤੁਸੀਂ ਕਦੇ ਬਰਤੇ ਐ ਜੀ।
ਕੀਤਾ ਮਤਲਬ ਇੱਕ ਦੋ ਵਾਰ ਯੂਜ ਕੀਤਾ ਅ।
ਅੱਛਾ ਜੀ ਅੱਛਾ। ਠੀਕ ਹੈ ਜੀ ਠੀਕ ਹੈ ਚਲੋ ਬਹੁਤ ਵਧੀਆ ਹੈਗਾ। ਆਪਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਫਲ ਨੇ ਜਿਹੜੇ ਮਿਲਦੇ ਨੇ ਦੇਖ ਓਨਾ ਬਾਜ਼ਾਰ ਦੇ ਵਿੱਚੋਂ ਕੋਈ ਫਲ ਨੀ ਦੇਖੋ ਘਰੇ ਵੀ ਉਗੋ ਹਸਾਂਗੇ।
ਹਾਂਜੀ ਮੈਮ ਜਿਵੇਂ ਅੰਗੂਰ ਹੋ ਗਿਆ ਦੇਖ ਹੋ ਲੀਚੀ ਹੋ ਗਈ ਹੁਣ ਜਾਮਣਾ ਆਣਗੀਆਂ।
ਹਾਂਜੀ ਹਾਂ ਕਿਉਂਕਿ ਹੁਣ ਜਿਵੇਂ ਜਾਮ ਬਣਾ ਨੇ ਸਾਡੇ ਘਰੇ ਉਹਦੇ ਪੌਦੇ ਲਗਾਏ ਹੋਏ ਨੇ ਰੁੱਖ
ਅੱਛਾ ਜੀ।
ਹਾਂ ਸਾਡੇ ਦੋ ਜਾਮਣਾ ਲਾਈਆਂ ਹੋਈਆਂ ਨੇ ਵੱਡੇ-ਵੱਡੇ ਨੇ ਹੈਗੇ। ਤੇ ਉਹਨਾਂ ਨੇ ਜਾਮਣਾਂ ਨੇ ਜਿਹੜੀਆਂ ਉਹ ਬਹੁਤ ਮਿੱਠੀਆਂ ਨੇ।
ਅੱਛਾ ਫਲ ਹੁੰਦਾ ਜੀ ਉਹਨਾਂ ਦੇ ਵਧੀਆ
ਹਾਂਜੀ ਹਾਂ ਮੈਮ ਬਹੁਤ ਫਲ ਲੱਗਦਾ ਹੈਗਾ ਹਾਂਜੀ ਹਾਂ।
ਤਲਾਇਆ ਹੋਇਆ ਆਪਣੇ ਘਰ ਹਨਾ।
ਹਾਂਜੀ ਹਾਂ ਤੇ ਵੀ ਉਹ ਲਾ ਲਓ ਵੀ। ਸ਼ੂਗਰ ਦੇ ਮਰੀਜ਼ਾਂ ਲਈ ਜਿਹੜੀਆਂ ਉਹਦੀਆਂ ਗਿਟਕਾਂ ਹੁੰਦੀਆਂ ਨੇ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ।
ਹਾਂਜੀ ਉਹ ਚੂਰਨ ਬਣਾ ਕੇ ਨਾ ਮਤਲਬ ਉਹ ਜੇ ਪੇਸ਼ੈਂਟ ਨੂੰ ਦਿੱਤਾ ਜਾਵੇ। ਦੋਨੋ ਟਾਈਮ
ਹਾਂਜੀ।
ਤਾਂ ਉਹਦੇ ਨਾਲ ਸ਼ੂਗਰ ਲੈਵਲ ਕਾਫੀ ਹੱਦ ਤੱਕ ਨੋਰਮਲ ਹੁੰਦਾ ਹੈ।
ਹਾਂਜੀ ਹਾਂ ਬਿਲਕੁਲ ਮੈਮ।
ਹਾਂਜੀ।
ਕਿਉਂਕਿ ਇਹ ਘਰ ਦੀਆਂ ਹੋਮੇਡ ਰੈਮਡੀਜ਼ ਨੇ ਗੀਆਂ ਹਨਾ ਦੇ।
ਹਾਂਜੀ। ਅਮਰੂਦ ਮੈਮ ਸ਼ੂਗਰ ਵਾਸਤੇ ਬਹੁਤ ਵਧੀਆ
ਹਾਂਜੀ ਹਾਂ ਅਸੀਂ ਅਮਰੂਦ ਵੀ ਲਵਾਇਆ ਹੋਇਆ ਘਰ
ਅੱਛਾ ਜੀ।
ਹਾਂਜੀ ਹਾਂ ਹਾਂਜੀ ਹਾਂ ਤੇ ਉਹ ਮਰੂਦ ਨੇ ਜਿਹੜੇ ਦੋਨੋ ਹੀ ਮੌਸਮ ਦੇ ਵਿੱਚ ਲੱਗ ਦੇ ਨੇ ਗੇ ਸਰਦੀ ਚ ਵੀ ਲੱਗਦੇ ਨੇ ਤੇ ਗਰਮੀ ਚ ਵੀ ਲੱਗਦੇ
ਇੱਕ ਮੈਮ ਇਹ ਅਮਰੂਦ ਦਾ ਮਤਲਬ ਦਰਖਤ ਕਹਿ ਦਿੰਦੇ ਨੇ ਕਿ ਬਾਰਾਮਾਸੀ ਵੀ ਹੁੰਦਾ ਹੈ।
ਹਾਂਜੀ ਹਾਂ ਹਾਂਜੀ ਹਾਂ। ਉਹੀ ਹੈ ਮੈਮ ਜਿਹੜਾ ਵੀ ਦੋਨੋ ਮੌਸਮ ਦੇ ਵਿੱਚ
ਅੱਛਾ, ਅੱਛਾ ਠੀਕ ਹੈ ਜੀ। ਠੀਕ ਹੈ।
ਹਾਂਜੀ ਹਾਂ। ਕਈ ਲੋਕ ਤਾਂ ਅਮਰੂਦ ਨੂੰ ਇੱਕ ਸੇਬ ਦੀ ਤਰ੍ਹਾਂ ਮੰਨਦੇ ਨੇ ਕਿ ਸੇਬ ਨਾਲੇ ਵੀ ਬਹੁਤ ਵਧੀਆ ਮੰਨਦੇ ਨੇ ਦੇਖੋ
ਹਾਂਜੀ। ਜੀ ਇਹਦੇ ਨਾਲ ਦੰਦ ਵੀ ਮਤਲਬ ਮਜ਼ਬੂਤ ਹੁੰਦੇ ਨੇ
ਹਾਂਜੀ ਹਾਂ ਕਿਉਂਕਿ ਕਈ ਅਮਰੂਦ ਨੇ ਜਿਹੜੇ ਉਹ ਸਖਤ ਹੁੰਦੇ ਨੇ ਤੇ ਕਈ ਨੇ ਜਿਹੜੇ ਸੋਫਟ ਹੁੰਦੇ ਨੇ ਹੈਗੇ ਇਹ ਵੀ ਹੈਗਾਾ।
ਵਧੀਆ ਜੀ ਤੁਸੀਂ ਫਲ ਵਾਲੇ ਦਰਖਤ ਲਾਏ ਹੋਏ ਨੇ ਆਪਣੇ ਘਰ ਨਾਲ ਤਾਂ ਦੇਖੋ ਤੁਹਾਨੂੰ ਵਧੀਆ ਹੋਈ ਗੱਲ ਨਾਲੇ ਤਾਂ ਹਰੇ ਬਾਈ ਹੋ ਜਾਂਦੀ ਹੈ। ਨਾਲੇ ਫਲ ਵਧੀਆ ਹੋ ਜਾਂਦਾ ਖਾਣ ਨੂੰ
ਹਾਂਜੀ ਹਾਂ। ਬਿਲਕੁਲ ਮੈਮ ਇਹ ਤਾਂ ਹੈ।
ਇੱਕ ਬੇਰ ਮੈਡਮ ਬੇਰ ਵੀ ਤੁਸੀ ਲਗਾਏ ਹੋਏ ਨੇ ਆਪਣੇ
ਹਾਂਜੀ ਹਾਂ ਮੈਮ ਲਗਵਾਏ ਹੋਏ ਨੇ ਬੇਰ ਵੀ ਜੀ। ਬੇਰ ਵੀ ਬੋਹਤ ਵਧੀਆ ਹੁੰਦੇ ਨੇ ਕਿਉਂਕਿ ਏਨਾਂ ਦੇ ਵਿੱਚ ਬੋਤ ਜੈਦਾ ਰਾਸ਼ ਹੁੰਦਾ ਹੈਗਾ।
ਹਾਂਜੀ।
ਜਿਹੜਾ ਕਿ ਆਪਣੇ ਪਾਚਨ ਸ਼ਕਤੀ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਹੈਗਾ ਦੇ ਏ ਆਪਨੇ ਜਿਹੜੀਆਂ ਹੋਰ ਚੀਜ਼ਾਂ ਹੁੰਦੀਆਂ ਨੇ ਉਨਾਂ ਨੂੰ ਡਾਇਜੈਸਟ
ਹਾਂਜੀ, ਹਾਂਜੀ ਏਹ ਵੀ ਮੈਡਮ
ਹਾਂਜੀ, ਹਾਂਜੀ ਹਾਂ ਏਹ ਤੁਸੀ ਲਾ ਲੋ ਵੀ ਫਰਵਰੀ, ਮਾਰਚ ਦੇ ਵੀ। ਵਿੱਚ ਪੱਕ ਕੇ ਤਿਆਰ ਹੋ ਜਾਂਦੇ ਨੇ ਬੇਰ। ਫੇਰ ਏ ਖਾਣੇ ਬੋਤ ਵਧੀਆ ਲਾਗ
ਏਵੀ ਮੈਡਮ ਦੋ ਟਾਈਪ ਹੂਨ ਹਨਾ ਜੀ।
ਕਿਦਾਂ ਮੈਮ?
ਇੱਕ ਤਾ ਜਿਵੇ ਆਪਾ ਕੈਦੇਨੇ ਆਂ ਗੋਲ ਵੇਰ ਹੁੰਦੇ ਨੇ ਖੱਟੇ-ਮਿੱਠੇ ਜਿਹੇ ਹੁੰਦੇ ਨੇ।
ਹਾਂਜੀ, ਹਾਂਜੀ ਬਿਲਕੁਲ
ਦੂਸਰੀ ਟਾਈਪ
ਹਾਂਜੀ ਓਹ ਲੰਬੇ ਵਾਲੇ ਜਿਹਨਾਂ ਨੂੰ ਆਪਾ ਪਿਆਂਦੀ ਵੇਰ ਕਹਿ ਦੇਨੇ, ਹਾਂਜੀ ਹਾਂ
ਹਾਂਜੀ।
ਏ ਵੀ ਲਾਗ, ਲਾਗ ਵਰਾਇਟੀਆਂ ਹੁੰਦੀਆਂ ਨੇ ਹਨਾ।
ਹਾਂਜੀ ਇੱਕ ਝਾੜੀ ਵਾਲੇ ਬੇਰ ਹੁੰਦੇ ਨੇ ਓਹ ਬਿਲਕੁਲ ਰੈਡ ਜੇਹੇ ਹੁੰਦੇ ਨੇ।
ਹਾਂਜੀ ਹਾਂ। ਏ ਤਾ ਹੈਗਾ ਗਾਏ। ਹਾਂਜੀ ਹਾਂ ਫਿਰ ਕਿਉਂਕਿ ਅੱਜ-ਕੱਲ ਤਾ ਮਾਰਕੀਟ ਦੇ ਵਿੱਚ ਤੁਸੀ ਲਾ ਲੋ ਵੀ ਅਲੱਗ, ਅਲੱਗ ਬਰਾਇਟੀਜ਼ ਹੀ ਹੁੰਦੀਆਂ ਨੇ
ਬਾਕੀ ਫ਼ਲ ਤਾ ਮੈਡਮ ਸਾਰੀ ਦੇਖੋ ਸੇਹਤ ਵਾਸਤੇ ਬੋ ਵਧੀਆ ਨੇ ਜੇ ਖਾਧੇ ਜਾਨ ਮੌਸਮੀ ਹਰੇਕ ਮੌਸਮ ਦੇ ਵਿੱਚ ਫਲ ਆ
ਹਾਂਜੀ, ਹਾਂਜੀ।
ਜੇ ਹਰੇਕ ਫਲ ਦਾ ਮੌਸਮ ਹੁੰਦਾ ਏ। ਵੀ ਖਾਣੇ ਚਾਹੀਦੇ ਨੇ ਅਪ
ਹਾਂਜੀ ਬਿਲਕੁਲ ਮੈਮ ਬਿਲਕੁਲ, ਕਿਉਂਕਿ ਏਨਾ ਨਾਲ ਜੇਹੜੀ ਆਪਨੀ ਸੇਤ ਐ ਓ ਹੋਰ ਤਾੰਦਰੁਸਤ ਹੁੰਦੀ ਐ। ਠੀਕ ਹੈ ਮੈਮ ਚਲੋ ਨੈਕਸਟ ਕਾਲ ਤੇ ਮਿਲਦੇ ਆ।
ਓਕੇ ਮੈਮ।
ਹੂੰ।